ਹੈਲੋ।
ਹੈਲੋ।
ਆਵਾਜ਼ ਆ ਰਹੀ ਪ੍ਰਭਜੋਤ।
ਹਾਂ ਸਾਕਸ਼ੀ ਕਿੱਦਾਂ ਕੀ ਹਾਲ-ਚਾਲ ਨੇ?
ਵਧੀਆ, ਤੂੰ ਦੱਸ ਤੂੰ ਤੇਰਾ ਕੀ ਹਾਲ-ਚਾਲ ਐ?
ਵਧੀਆ-ਵਧੀਆ, ਹੋਰ ਕੀ ਕਰਦੀ ਸੈ?
ਕੁਛ ਨਹੀਂ ਘਰ ਦਾ ਕਾਮ ਨਿਬੇੜੀ ਸੀ, ਤੂੰ ਕੀ ਕਰ ਰੀ?
ਬਸ ਕੁਛ ਨਹੀਂ ਯਾਰ ਵਿਹਲੇ ਬੈਠੇ ਹੈਗੇ ਸੀ ਮੈਂ ਕਿਹਾ ਸਾਕਸ਼ੀ ਨੂੰ ਫੋਨ ਕਰੀਏ ਮੈਂ ਕੱਲ। ਕਾਲਜ ਵੀ ਜਾਣਾ ਐ ਫਿਰ।
ਹਾਂ ਕੱਲ ਜਾਣਾ ਯਾਰ ਕਾਲਜ ਤੋਂ। ਕੁਛ ਨਾ ਕਾਲਜ। ਟਾਈਮ ਹੀ ਨਹੀਂ ਲੱਗ ਰਿਆ ਰੈਗੂਲਰ ਕਲਾਸਿਸ ਲੱਗਰੀਆਂ ਐ ਨਾ ਏਕ ਵੀ ਲੈਕਚਰ ਫ੍ਰੀ ਨੀ ਹੁੰਦਾ ਹੁਣ।
ਹਾਂ ਵੀ ਗੱਲ ਹੈਗੀ ਐ ਤੇ ਮੈਂ ਸੋਚਦੀ ਪਈ ਸਾ ਵੀ ਆਪਾਂ ਕੱਲ ਕੋਲੇਜ ਬੰਕ ਕਰਦੀ ਏ।
ਹਾਂ ਮੌਸਮ ਵੀ ਠੀਕ ਲੱਗ ਰਿਆ। ਹਾਂ-ਹਾਂ ਫਿਰ, ਕੋਈ ਗੱਲ ਨੀ। ਕਰ ਲੈਗੇ ਕੱਲ, ਇੱਕ ਵੀ ਕਲਾਸ ਨੀ ਲਾਣੇ ਗੇ ਕੱਲ। ਗਰਾਉਂਡ ਜਾ, ਗਰਾਊਂਡ ਚ ਬਹਿ ਜਾਂ ਗੇ।
ਹਾਂ ਜਾ ਪਾਰਕ ਚ ਬੈ ਨਈ
ਹਾਂ-ਹਾਂ ਉਹ ਪਿੱਛੇ ਆਲਾ ਗਰਾਉਂਡ ਵੀ ਵਧੀਆ ਨੀ।
ਹਾਂ ਜਿਹੜਾ ਹੁਣ ਬਣਿਆ ਨਾ ਗਰਾਉਂਡ ਉਹ ਫ
ਹਾਂ-ਹਾਂ-ਹਾਂ ਨਿਆ ਗਰਾਉਂਡ ਬਣਿਆ ਨਾ ਹੁਣੇ।
ਹਾਂ ਤੇ ਉਹਦੇ ਚ ਨਾ ਫੁਹਰੇ ਵਗੈਰਾ ਵੀ ਲੱਗੇ ਹੋਏ ਨੇ ਤੇ ਬਹੁਤ ਮਜ਼ਾ ਆਦਾ ਤੇ ਬਹਿ ਕੇ ਤਾਂ ਵੈਸੇ ਪਤਾ ਨੀ ਲੱਗਦਾ ਟਾਈਮ ਕਦੋਂ ਬੀਤ ਗਿਆ। ਹਾਂ ਤਾਂ ਗੱਲ ਹੈਗੀ ਐ। ਹੂੰ ਚਲੋ ਕੋਈ ਨਾ ਆਪਾਂ ਵੀ ਬਹਿ ਜਾਗੇ ਜਾ ਕੇ ਹੋਰ ਕੀ। ਵੈਸੇ ਹੋਰ ਘਰੇ ਸਭ ਵਧੀਆ?
ਹਾਂ-ਹਾਂ-ਹਾਂ, ਤੂੰ ਦੱਸ ਸਾਰੇ ਬੜੀਆਂ ਘਰ?
ਹਾਂਜੀ-ਹਾਂਜੀ ਸਭ ਬੜੀਆ ਔਰ।
ਕੱਲ ਵੇਖ ਲੈਂਗੇ ਫਿਰ ਕੱਲ ਕੋਈ ਲੈਕਚਰ ਨਹੀਂ ਲਾਣਗੇ ਨਾ ਆਪਾਂ ਪਹਿਲੀ ਫਸਟ ਵ ਪਾ ਦਾਂਗੇ ਬਾਦ ਚੋਂ, ਤਾਂ ਕਿ ਸਾਡੀ।
ਹਾਂ ਤੇ। ਹਾਂ ਕਿਉਂਕਿ ਬਾਅਦ ਚੋਂ ਫੇਰ ਸਹਿਣ ਦਾ ਵੀ ਚੱਕਰ ਹੁੰਦਾ ਐ ਇਹ ਤੈਨੂੰ ਉਦੋਂ ਪਤਾ ਲੱਗ ਉਹ ਜਿਹੜੀ ਉਹ ਅਮਨਪ੍ਰੀਤ ਨੀ ਹੈਗੀ ਸੀ ਜਿਹੜੀ ਮੇਰੇ ਨਾਲ ਰਹਿੰਦੀ ਸੀ।
ਹਾਂ-ਹਾਂ ਕਲਾਸ ਚ,
ਹਾਂ ਜਿਹੜੀ ਪੰਜਾਬੀ ਚ ਵੀ ਹੈਗੀ ਸੀ ਤੇ ਓਦਾਂ ਇੰਗਲਿਸ਼ ਚ ਵੀ ਹੈਗੀ ਸੀ ਸਾਡੇ ਨਾਲ,
ਹਾਂ ਹਾਂ ਉਹ ਇਕੱਠੇ ਬੈਠਦੀ ਸੀ ਤੇਰੇ ਨਾਲ।
ਹਾਂ, ਮੇਰੇ ਨਾਲ ਉਹਦਾ ਵਿਆਹ ਹੋ ਗਿਆ।
ਹੈ ਸੱਚੀ!
ਹਾਂ, ਸੱਚੀ ਮੁੱਚੀ ਯਾਰ ਉਹਦਾ ਵਿਆਹ ਹੋ ਗਿਆ। ਪਿਛਲੇ ਤੋਂ ਪਿਛਲੇ ਸੈਂਡ ਸੀ ਉਹਦਾ ਵਿਆਹ
ਸ਼ਾਇਦ ਪਤਾ ਨੀ ਐਤਕੀ ਸੰਡੇ ਹੋਇਆ ਏ ਨਹੀਂ ਪਿਛਲੇ ਸੰਡੇ ਸੀ ਹਾਂ ਪਿਛਲੇ ਸੰਡੇ ਸੀ ਉਹਨੇ ਤਾਂ ਕਿਸੇ ਨੂੰ ਵੀ ਨਹੀਂ ਦੱਸਿਆ ਸਿਰਫ ਯੋਗੀ ਤਾ ਨੂੰ ਬੁਲਾਇਆ ਸੀ ਉਹਨੇ,
ਯੋਗਿਤਾ ਆ ਜਿਹੜੀ ਹਮਾਰੇ ਸਾਥ ਬੋਲਤੀ ਤੀ।
ਨਈ ਨਈ ਨਈ ਉਹ ਯੋਗਿਤਾ ਨੀ ਉਹ ਜਿਹੜੀ
ਉਹ ਜੋੜ ਹਾਂ ਹਾਂ ਠੀਕ ਆ ਠੀਕ ਆ ਸੀ ਏ ਸੀ ਏ ਦੇ ਨਾਲ ਵੀ ਰਹਿੰਦੀ ਸੀ ਯੋਗਿਤਾ ਨਾਈਨਟੀ ਫਾਇਵ ਰੋਲ ਨੰਬਰ।
ਹਾਂਜੀ, ਤੇ ਉਹ ਕੰਮ ਵੀ ਕਰਦੀ ਸੀ। ਤੇ ਮਤਲਬ ਸਕੂਲ ਕੋਲਜ ਵੀ ਆਂਦੀ ਸੀ ਤੇ ਬਾਹਰ ਜੋਬ ਵੀ ਕਰਦੀ ਐ ਜਿਹੜੀ ਯੋਗਤਾ ਉਹੀ
ਅੱਛਾ ਯੋਗੀਤਾ ਬਾਹਰ ਵੀ ਜੋਬ ਕਰਦੀ ਐ।
ਹਾਂ ਬਾਹਰ ਵੀ ਜੋਬ ਕਰਦੀ ਐ ਤੇ ਉਹਨੂੰ ਉਹਨੂੰ ਸੱਦਿਆ ਸੀ ਉਹਨੇ ਬਸ,
ਅੱਛਾ!
ਤੇ ਨਾ ਫੇਰ ਯੋਗਿਤਾ ਕਹਿੰਦੀ ਵੀ ਯੋਗਿਤਾ ਨੂੰ ਕਹਿੰਦੀ ਕੀ ਅਮਨ ਵੀ ਮੈਨੂੰ ਮ ਹਿੰਦੀ ਲਾਉਣ ਆ ਜੀ। ਯੋਗਿਤਾ ਨੇ ਕਹਿਤਾ ਵੀ ਮੈਂ ਵੀ ਹਾਫ ਡੇ ਨੀ ਲੈਣਾ ਮੈਂ ਤੈਨੂੰ ਸ਼ਾਮੀ ਲਾ ਦਾਂਗੀ ਮਹਿੰਦੀ। ਉਹਨੂੰ ਕਹਿੰਦੀ ਜੇ ਤੂੰ ਨਹੀਂ ਲਾਣੀਆਂ ਤਾਂ ਸਿੱਧਾ ਮਨਾ ਕਰਦੇ ਇੰਝ ਰੋ ਮਤਲਬ ਕੀ ਨਾ। ਉਹਦੇ ਨਾਲ ਇੰਨੀ ਚੱਜ ਨਾਲ ਨੀ ਗੱਲ ਕੀਤੀ, ਯੋਗਿਤਾ ਨੇ ਕੀ ਕੀਤਾ ਅਗਲੇ ਦਿਨ ਉਹਦੇ ਵਿਆਹ ਚ ਹੀ ਨੀ ਗਈ।
ਹਾਂ, ਐ ਕੀ ਕੀਤਾ ਵੈਸੇ ਉਹਨੇ ਕਿਸੇ ਦੇ ਨਾਲ ਜਿ ਕਰ ਵੀ ਨੀ ਕੀਤਾ ਹੈ ਨਾ ਵਿਆਹ ਦਾ
ਨਹੀਂ ਓਹਨੂੰ ਤਾਂ ਕਹਿਣ ਯਾਰ ਉਹਨੂੰ ਸਭ ਨੂੰ ਛੱਡ ਯਾਰ ਮੇਰੇ ਨਾਲ ਬਹਿੰਦੀ ਸੀ। ਖਾਂਦੀ ਸੀ, ਉੱਠਦੀ ਸੀ, ਬਹਿੰਦੀ ਸੀ, ਮੈਨੂੰ ਵੀ ਨੀ ਦੱਸਿਆ। ਤੇ ਨਾ ਉਹ ਤੋਂ ਬਾਅਦ ਮੈਂ ਉਹਨੂੰ ਫੋਨ ਲਾਇਆ, ਮਤਲਬ ਵਿੱਚ ਮੈਂ ਗੱਲ ਕਰਕੇ ਪੁਛੁਗੀ ਵੀ ਫੋਨ ਕਾਤੋ ਨੀ ਚੱਕਦੀ ਪਈ ਤੂੰ ਵੀ ਮੈਨੂੰ ਤਾਂ ਪਤਾ ਨੀ ਸੀ ਓਦਾ ਵਿਆਹ ਵੀ ਹੋ ਗਿਆ। ਫਿਰ ਉਹਨੇ ਮੈਨੂੰ ਫੋਨ ਤਾਂ ਚੱ ਕਿਆ ਨੀ ਮੇਰਾ ਤੇ ਉਹਨੇ ਮੈਂ ਹੈਲੋ ਲਿਖੀ ਮੈਂ ਕਿਹਾ ਹਾਂਜੀ ਤੇ ਨਾ ਵੀ ਮੈਂ ਯੋਗਿ ਤੈਨੂੰ ਪਹਿਲਾਂ ਗੱਲ ਕਰ ਲਈ ਸੀ ਯੋਗਿਤਾ ਨਾਲ ਮੈਂ ਕਿਹਾ ਇਹਦਾ ਇਹ ਫੋਨ ਕਿਉਂ ਨਹੀਂ ਚੱਕਦੀ ਉਹਨੇ ਦੱਸਿਆ ਕਿ ਏਦਾ ਵਿਆਹ ਹੋ ਗਿਆ ਏ। ਉਹ ਕਹਿ ਮੈਂ ਕਿਹਾ ਹਾਏ ਰੱਬਾ ਉਹਦਾ ਵਿਆਹ ਹੋ ਗਿਆ ਏ।
ਇਹ ਹੁਣ ਨਾ ਕਿਸੇ ਦਾ ਪ ਪਤਾ ਨੀ ਲੱਗਦਾ ਯਾਰ ਕੋਈ ਨੀ ਦੱਸਦਾ ਆਪਣੇ ਬਾਰੇ ਹੁਣ ਸਿੱਧਾ ਫੋਟੋ ਚ ਹੀ ਪਤਾ ਲੱਗਦਾ। ਕਿੱਦਾਂ ਵਿਆਹ ਹੋ ਗਿਆ, ਕਿੱਦਾਂ ਰਿਸ਼ਤਾ ਹੋ ਗਿਆ।
ਹਾਂ ਤੇ ਨਾ ਫਿਰ ਉਹਨੇ ਸਿੱਧਾ ਮਤਲਬ ਕਿ ਏਦਾਂ ਮੈਨੂੰ ਪਤਾ ਲੱਗਿਆ ਫਿਰ ਮੈਨੂੰ ਉਹਨੇ ਹੈਲੋ ਲਿਖਿਆ ਮੈਂ ਹਾਂਜੀ ਕੰਗਰੈਚੂਲੇਸ਼ਨ ਲਿਖਕੇ ਮੈਂ ਵੀ ਛੱਡਤਾ ਫਿਰ। ਫਿਰ ਉਹ ਤੋਂ ਬਾਅਦ ਉਹ ਤਿੰਨ ਚਾਰ ਦਿਨਾਂ ਬਾਅਦ ਉਹਦੀ ਮੈਨੂੰ ਕੋਲ ਆਈ ਅਮਨ ਦੀ।
ਅੱਛਾ ਫਿਰ ਕੀ ਕਹਿ ਰਹੀ ਓ
ਹਾਂ ਤੇ ਮੈਨੂੰ ਕਹਿੰਦੀ ਕਿ ਨਾ ਮੇਰੀ ਰਿਸੈਪਸ਼ਨ ਪਾਰਟੀ ਹੈਗੀ ਸੀ ਤੇ ਮੈਂ ਆ ਸੀ ਮੈਂ ਤਾਂ ਕਰਕੇ ਮੈਂ ਉਲਝੀ ਪਈ ਸਹੈ ਤੇ ਨਾ ਪ੍ਰਭ ਮੇਰਾ। ਵਿਆਹ ਹੋ ਗਿਆ ਈ ਏ ਓ ਮੈਂ ਕਿਹਾ ਚੱਲ ਕੋਈ ਗੱਲ ਨੀ ਵਧਾਈਆਂ ਤੈਨੂੰ ਤੇ ਕਹਿੰਦੀ, ਯਾਰ ਮੈਂ ਤੈਨੂੰ ਬੁਲਾਨਾ ਸੀ ਯੇ ਵੋ ਵੀ ਮੈਂ ਤਾਂ ਆਹ ਸੋਚਿਆ ਸੀ ਵੀ ਮੈਨੂੰ ਸਿਰਫ਼ ਸ਼ਗਨ ਪਾਉਣ ਆਉਣਾ ਹੈ ਉਹਨਾਂ ਨੇ ਤੇ ਮੈਨੂੰ ਨੀ ਪਤਾ ਸੀ ਉਹ ਲਾਵਾ ਲੈ ਕੇ ਮੈਨੂੰ ਨਾਲ ਈ ਲੈਜਨ ਗੇ। ਮੈਂ ਕਿਹਾ ੲੱਨਾ ਝੂਠ ਵੀ ਨਾ ਬਾਕ ਜੇ ਤੈਨੂੰ ਆਹ ਸੀ ਨਾ ਵੀ ਤਰਾ ਸ਼ਗਨ ਪਾਉਨਾ ਈ ਤੂੰ ਨਾ ਤਾਂ ਵੀ-' ਮਹਿੰਦੀ ਵਗੈਰਾ ਤਾਂ ਤੈਨੂੰ ਇਹ ਵੋ ਨੀ ਕਰਦੀ ਤੂੰ ਉਹਨੇ ਅਗਲੀ
ਫੇਰ ਤੈਨੂੰ ਫਿਰ ਤੈਨੂੰ ਕਿਸੇ ਨੂੰ ਬਤਾਨਾ ਵੀ ਚਾਹੀਦਾ ਸੀ। ਤੂੰ ਅਪ ਅਪਨੀ ਸਹੇਲੀਆਂ ਨੂੰ ਵੀ ਨੀ ਦੱਸੇਆ ਕੁਛ।
ਚਿੜੀ ਯਾਰ ਉਹਨੇ ਨਈ ਬੁਲਾਉਨਾ ਸੀ ਨਈ ਸੀ ਕਮ ਤੋਂ ਕਮ ਐਟਲੀਸਟ ਹੁਨ ਆ ਤਾਂ ਨਾ ਭਾਂਨਿ ਤਾਂ ਨਾ ਮਾਰ।
ਹਾਂ ਇਹ ਵੀ ਗੱਲ ਏ ਯਾਰ ਬਸ ਅੱਜ ਕੱਲ ਨਾ ਕੋਈ ਨੀ ਕਿਸੇ ਨੂੰ ਦੱਸਦਾ ਪ੍ਰਭ ਕੀ ਕਰੇ ਕੀ ਨਈ ਕਿਸ਼ੇ ਦਾ ਪਤਾ ਨਈ ਲੱਗਦਾ ਅੱਜ ਕੱਲ।
ਆ ਤ ਗੱਲ ਹੈਗੀ ਏ ਤੇ ਉਹ ਨੀ ਹੈਗੀ ਕਾਜਲ ਏਨਟਾਲਨ।
ਹਾਂ ਓਦਾ ਵੀ ਵਿਆਹ ਹੋ ਗਿਆ ਉਹ ਤੋਂ ਵਾਰ ਵੀ ਚਲੀ ਗਈ।
ਉਹ ਵਾਰ ਵੀ ਚਲੀ ਗਈ ਉਨੇ ਆਪਨੇ ਪਾਪਾ ਨੂੰ ਵੀ ਸੱਦ ਲਿਆ।
ਹਾਂ ਯਾਰ। ਪਤਾ ਕਆ ਅੱਜ ਦੇਖ ਲੇ ਜਿਹੜੀ ਵਾ ਕੋਲੇਜ ਤੋਂ ਹਟ ਗਈ ਸੀ। ਪਤਾ ਸੀ ਓਦਾ ਵਿਆਹ ਹੋਜੂਗਾ ਚੱਲ ਵਿਆਹ ਦਾ ਪਤਾ ਲੱਗਿਆ ਸੀ ਓਦਾ। ਪਰ ਉਹ ਬਾਹਰ ਵੀ ਚਲੀ ਗਈ ਸੈੱਟ ਵੀ ਹੋ ਗਈ ਉਹਨੇ ਆਪਨਾ ਪਾਪਾ ਵੀ ਬੁਲਾ ਲਿਆ ਵਹਾਂ।
ਸਈ ਏ। ਇਹਨਾਂ ਸਾਰੀਆਂ ਦੇ ਹੋ ਗਏ ਨੇ ਤੇ ਕੋਈ ਆਸਟ੍ਰੇਲੀਆ ਕੋਈ ਕੈਨੇਡਾ ਕੋਈ ਕਿੱਥੇ।
ਸਲੋਨੀ ਤੇ ਵੀ ਮੁੰਡਾ ਹੋ ਗਿਆ ਤੈਨੂੰ ਪਤਾ।
ਹਾਂ ਮੈਨੂੰ ਲੱਗੇਆ ਸੀ ਪਤਾ ਯਾਰ ਸਲੋਨੀ ਦਾ ਮੁੰਡਾ ਹੋ ਗਿਆ।
ਹਾਂ ਦੇਖ ਲਿਆ ਛਡ ਮੇਰੇ ਨਾਲ ਤਾਂ ਸਕੂਲ ਚ ਪੜ੍ਹਦੀ ਸੀ ਉਹ। ਆਪਾਂ ਸਕੂਲ ਚ ਵੀ ਸਾਥ ਸੀ। ਹਾਂ ਮੈਂ ਗਈ ਸੀ ਉਹਦੇ ਘਰੇ ਉਨੇ ਬੁਲਾਇਆ ਸੀ। ਬਾਰ ਬਾਰ ਫੋਨ ਕਰਕੇ ਫਿਰ ਮੈਂ ਉਹਨੂੰ ਵੇਖਨ ਗਈ ਥੀ ਫਿਰ ਉਸਕੇ ਲਿਏ ਮਤਲਬ ਗਿਫਟ ਲੇ ਗਈ ਥੀ ਔਰ ਉਸਕੇ ਛੋਟੀ ਛੋਟੀ ਡਰੈੱਸ ਲੇਗੀ ਥੀ।
ਅੱਸੀ ਸ਼ੈਅ ਕੀਆ ਉਹ ਮਹਕ ਦੇ ਵਿਆਹ 'ਤੇ ਘਗ ਨਈ ਆਈ।
ਕੌਨ ਬਸ ੳਦ ਸੀਸੀ ਕਰਕੇ ਨਈ ਆਈ ਉਹ।
ਤੇ ਫੇਰ ਮਹਗ ਨਈ ਗਈ ਉਹਨੂੰ ਮਿਲਨ।
ਬਸ ਮਹਕ ਫਿਰ ਮਹਕ ਨਾ ਵਹਾਂ ਪੇ ਥੀ ਉਹਹੀ ਚੱਕਰ ਓ ਜਾਏਆ ਜੇ ਮਾਈਕੇ ਸੱਸੁਰ ਆਗਏ ਮਾਈਕੇ ਆਵਾਂ ਫਿਰ ਤੇ ਜਾਏ ਵੀ ਜਾ। ਕਿੱਥੇ ਪਰ ਅਗਰ ਸਸੁਰਾਲ ਚ ਹੁੰਦੇ ਫਿਰ ਵਹਾਂ ਤੋਂ ਆਉਨਾ ਜਾਨਾ ਔਖਾ ਹੋ ਜਾਂਦਾ ਯਾਰ। ਪੇਪਰ ਚੇ ਮਹਕ ਦਾ ਔਖਾ ਹੀ ਹੋ ਗਿਆ ਸੀ। ਮਹਕ ਸਟਾਰਟਿੰਗ ਦੇ ਤਿੰਨ ਪੇਪਰ ਚ ਮੇਰੇ ਘਰੇ ਰਹੀ ਸੀ। ਪੇਪਰ ਪੇਪਰ ਦੇ ਲਈ।
ਨਈ ਚਲੋ ਵਦਿਆ ਯਾਰ ਤੇਰੀ ਤਾਂ ਵੈਸੇ ਈ ਪੱਕੀ ਸਹੇਲੀ ਏ ਮਹਕ।
ਹਾਂ ਸਈ ਏ।
ਚਲ ਯਾਰ ਭਾਵੇਂ ੳਨੂ ਕੋਈ ਕੁਛ ਵੀ ਕਵੇ ਯਾਰ ਕਿਸੇ ਦੇ ਵੀ ਬਾਰੇ। ਸੁਨੲ ਸਚ ਇੰਨਾ ਵਦਿਆ ਨੇਚਰ ਵਈਜ਼ ਯਾਂ ਓਦਾਂ ਵੀ ਲਗਾ ਲਉ। ਚਿਪ ਪੜ੍ਹਨ ਪੁੜ੍ਹਨ ਚ ਵੀ ਲਗਾ ਲੋ ਤੇ ਇਹਦਾ ਏਨੀ ਖੁੱਲ ਛੂਟ ਦਿਓ ਹਰ ਇੱਕ ਚੀਜ਼ ਦੀ ਮਹਕ ਦਾ ਹਸਬੈਂਡ ਬੋਹੁਤ ਵਦਿਆ ਏ। ਇਸ ਸੀ ਸਾਵ ਨਾਲ।
ਹਾਂ ਯਾਰ ਹੁਨ ਅੱਗੇ ਵੀ ਉਹ ਨਾ ਅੱਗੇ ਵੀ ਦੇਖ ਈ ਰਈ ਏ। ਬਲਕਿ ਏ ਅ ਮੈਂ ਤੇਰੇ ਨਾਲ ਗੱਲ ਕਰਨੀ ਸੀ। ਤੂੰ ਕਹਿ ਰੀ ਸੀ ਨਾ ਮੈਨੂੰ ਯੂਨੀਵਰਸਿਟੀ ਚ ਐਮ ਏ। ਤੂ ਵੋ ਕੋਮਲ ਗਈ ਸੀ ਕੱਲ, ਵਹਾਂ ਯੂਨੀਵਰਸਿਟੀ ਚ ਬੁਦ ਤ ਉਹੀ ਚੱਕਰ ਕਹ ਰੇ ਸੀ ਜਿਦੀ ਰੀ ਕਰਕੇ ਨਈ ਹੁੰਦਾ ਐਡਮਿਸ਼ਨ ਯੂਨੀਵਰਸਿਟੀ 'ਚ ਐੱਮ ਏ।
ਕੀ ਨੀ ਦੱਸੀ ਏ ਉਹਦੀ ਗਾਈਡਲਾਈਨ 'ਚ ਲਿਖਆ ਉਆ ਕਿ ਆਪਾਂ ਫਸਟ 'ਚ ਐਡਮਿਸ਼ਨ ਲੈ ਸਕਦੇ ਸੈਕ ਕਿਲੀਅਰ ਤੋਂ ਪਹਿਲਾਂ ਪਤੋੜਨੀ ਆੳ। ਸੀਟ ਬੁੱਕ ਕਰਵਾਈ ਉਹਨੇ ਉਹ ਪਾਗਲ ਉੱਥੇ ਕੀ ਕਰਨ ਗਈ ਆ। ਉਹ ਸਿੱਧਾ ਪਹਿਲਾਂ ਸੀ ਐੱਸ ਈ ਸੈਂਟਰ ਵਾਲੇ ਨੂੰ ਪੁੱਛਦੀ ਅਤੇ ਉਹਨੂੰ ਜਾ ਕੇ ਸਿੱਧਾ ਰਜਿਸਟ੍ਰੇਸ਼ਨ ਕਰਵਾਉਂਦੀ।
ਤੋਂ ਆਪਣਾ ਕੰਪਿਊਟਰ ਚ ਪੁੱਛਉਗਾ, ਪੁੱਛਣ ਗਈ ਸੀ। ਉਹ ਸਿੱਧਾ ਯੂਨੀਵਰਸਿਟੀ ਚ ਓਦੇ, ਪੜੋਸ ਚ ਇੱਕ ਕੁੜੀ ਰਹਿੰਦੀ ਉਹਦੇ ਨਾਲ ਚਲੀ ਗਈ ਸੀ, ਉਹ ਦੋਨੋ ਸਾਥ ਮੇ ਚਲੇ ਗਏ ਸੀ। ਤੇ ਉਸਕੇ ਬਾਰੇ ਮਾ ਦੱਸ ਰਹੀ ਸੀ ਮੈਨੂੰ ਮਖਾ ਚੱਲ ਵੇਖ ਲੈਗੇ, ਵੈਸੇ ਤੂੰ ਸੋਚਿਆ ਅੱਗੇ ਦਾ ਕੀ ਕਰਨਾ।
ਹਜੇ ਤਾਂ ਭੈਣੇ ਨਾ, ਮੈਂ ਐਮ ਏ ਪੰਜਾਬੀ ਸੋਚ ਰਹੀ ਸੀ ਬਟ ਹੁਣ ਤੱਕ ਤਾਂ ਕੁਛ ਡਿਸਾਈਡਡ ਨਹੀਂ ਹੈਗਾ।
ਯਾਰ ਕਰਨਾ ਤਾਂ ਹੈਗਾ ਹੀ ਯਾਰ ਘਰੇ ਪੈ ਪੈ ਕੇ ਨਾ ਬੋਰ ਹੀ ਹੋ ਗਿਆ ਨੇ। ਸੋਨਾ, ਫੋਨ ਚਲਾਣਾ ਇਹੀ ਕੰਮ ਰਹਿ ਗਏ ਨੇ। ਉਤੋਂ ਫੋਨ ਚਲਾਉਂਦੇ ਵੇਖ ਕੇ ਘ
ਕਰ ਇੰਝ, ਕਰ ਇੰਝ, ਕਰ ਅਗਰ ਤੂੰ ਹਿੰਦੀ ਨਾ ਹਿੰਦੀ ਸ਼ੋਂ ਕਰਨੀ ਆ ਨਾ। ਫਿਰ ਆਰਿਆ ਚ ਹੀ ਲੱਗ ਜੀ ਇਹਨਾ ਹੁਣੀ ਰੈਡੀਟੇਸ਼ਨ ਕਰਵਾ ਲਾ ਜਾ ਕੇ।
ਆਰਿਆ ਚ ਵੀ ਨਹੀਂ ਆਉਣਾ।
ਨਹੀਂ, ਨਹੀਂ, ਨਹੀਂ ਆਰਿਆ ਚ ਹੋਜੂਗਾ।
ਪੱਕਾ ਵਤਾ ਮੈਂ ਫਿਰ ਮੈਂ, ਫਿਰ ਮੈਂ
ਆਪਣਾ ਕੋਲੇਜ ਹੈ ਤੇ ਨਾ ਉਹਨੂੰ ਉਹ ਨੀ ਹੈਗਾ, ਜਿਹੜਾ ਵਿਸ਼ਾਲ ਹੈਗਾ, ਵਿਸ਼ਾਲ
ਸਰ ਤੇਰੇ ਕੋਲ ਓਦਾ ਨੰਬਰ ਹੈ।
ਹੂੰ ਵਿਸ਼ਾਲ ਦਾ ਨਹੀਂ ਹੈਗਾ ਮੇਰੇ ਕੋਲ ਨੰਬਰ ਯਾਰ
ਫਿਰ ਨਾ ਪਤਾ ਗਿਆ ਉਸ ਦਿਨ ਨਾ ਜਿਸ ਦਿਨ ਸਾਡੇ ਪਰ ਦਿਖਾਏ ਗਏ ਨਾ ਵੀ ਓ ਸੀ ਦੇ, ਮੈਂ ਉਸ ਦਿਨ ਕੋਲੇਜ ਚ ਉਹਦੇ ਨਾਲ ਗੱਲ ਕਰਨ ਹੀ ਜਾਣੀ ਸੀ। ਸਰ ਨਾਲ ਪਰ ਸਰ ਐਕਸੀਡੈਂਟ ਤੇ ਹੁਣ ਮੈਂ ਪੇਰੈਂਟਸ ਦੇ ਨਾਲ ਕੋਲੇਜ ਚਲੇ ਜਾ ਅਸ ਐਬਸੈਂਟ ਇਸ ਕਰਕੇ ਪਹਿਲੀ ਕੋਲ ਕਰਕੇ। ਕਿ ਨਾ ਪੁੱਛਣਾ
ਪਤਾ ਕਿਆ ਕਰ ਤੇਰੇ ਤਾਂ ਪਿੰਡ ਦਾ, ਤੇਰੇ ਪਿੰਡ ਦਾ, ਉਹਨੂੰ ਫੋਨ ਕਰਕੇ ਪੁੱਛ ਲੈ।
ਅਰੇ ਸਰ ਪਾਪਾ ਕੋਲ ਆਉਂਦਾ ਏਦਾ ਨੰਬਰ। ਪਾਪਾ ਆਏਂਗੇ ਨਾ ਘਰ ਫਿਰ ਉਹਦੇ ਨਾਲ ਗੱਲ ਕਰਾਂਗੇ, ਫਿਰ ਸ਼ਾਇਦ ਉਹ ਦੱਸਦੇ ਮੈਨੂੰ।
ਹਾਂ ਬਸ ਪਾਪਾ ਨੂੰ ਪੁੱਛ ਲਈ, ਤੇ ਫਿਰ ਉਹਦਾ ਨੰਬਰ ਲੈ ਕੇ, ਉਹਦੇ ਨਾਲ ਪਹਿਲਾਂ ਪੂਰੀ ਗੱਲ। ਕਲੀਅਰ ਕਰਦੂਗੀ ਇੱਦਾਂ ਏਦਾਂ ਕਰਕੇ ਗੱਲ ਹੈ, ਉਹ ਆਪੇ ਦੱਸ ਦੂ ਵੈਸੇ ਵੀ ਇਹਨਾਂ ਨੂੰ ਤਾਂ ਜ਼ਿਆਦਾਤਰ। ਪਤਾ ਹੁੰਦਾ ਈ
ਹੂੰ ਯਾਰੋ ਪਤਾ ਕਿ ਹੋ ਜੂ ਐਡਮਿਸ਼ਨ ਤੋਂ ਅੱਛਾ ਅਦਰਵਾਈਜ਼ ਤੋਂ ਯਾਰ। ਇੱਕ ਸਾਲ ਵੇਸਟ ਹੀ ਜਾਣਾ ਹੈ, ਯਾਰ ਕੁਛ ਤਾਂ ਕਰਨਾ ਹੀ ਪਊਗਾ ਹੋਰ ਕਿਸੇ ਦਾ ਪਤਾ ਤੈਨੂੰ ਹੋਰ ਕੀ ਕਰ ਰਿਹਾ। ਤੈਨੂੰ ਪ ਕੋਮਲ ਨਹੀਂ ਸੀ ਸਬਕੀ ਭਾਵਨਾ ਦੇ ਨਾਲ ਰਹਿੰਦੀ ਸੀ।
ਹਾਂ ਹਾਂ ਹਾਂ
ਹੁਨ ਨਾ ਕੰਪਿਊਟਰ ਕੋਰਸ ਕਰ ਵੀ ਰਹੀ ਐ ਪਤਾ।
ਔਰ ਉਹ ਜਿਹੜੀ ਦਿਲਪ੍ਰੀਤ ਨੀ ਹੈਗੀ ਸੀ ਓ, ਜ਼ਿਆਦਾ ਓ ਕਰਦੀ ਸੀ ਉਹ ਵੀ ਇੰਗਲਿਸ਼ ਸਪੀਕਿੰਗ ਸਿੱਖ ਰਹੀ ਐ।
ਦਿਲਪੀਤ ਕੌਣ?
ਦਿਲਪ੍ਰੀਤ ਨੀ ਹੈਗੀ ਸੀ ਜਿਹੜੀ ਯਾਰ ਪੰਜਾਬੀ ਚ ਵੀ ਹੈਗੀ ਸੀ ਜਦੋਂ
ਅਰੇ ਤਨੀਸ਼ੋਰ ਦੇ ਨਾਲ ਰਹਿੰਦੀ ਐ।
ਹੂੰ ਹੂੰ ਹੂੰ।
ਅੱਛਾ ਉਹ ਸਿੱਖਣ ਵੀ ਲੱਗੇ ਨੇ।
ਹਾਂ ਉਹ ਸਾਰੀ ਸਿੱਖ ਤੂੰ ਵੀ ਸਿੱਖ ਲੈ ਯਾਰ ਇੰਗਲਿਸ਼ ਤੋਂ ਵਧੀਆ ਸਿੱਖਣੀ ਚਾਹੀਦੀ ਐ।
ਪਤਾ ਕੀ ਮੈਂ ਨਾ ਸੋਚ ਹੀ ਰਹੀ ਸੀ ਟੈਲਿੰਗ ਕੰਪਿਊਟਰ ਚ ਦੇਖ ਲਾ। ਯਾਰ ਕੁਛ ਕਰਨਾ ਤੋਂ ਹੈਈ ਐ। ਇੱਕ ਬਾਰ ਨਾ ਤੂੰ ਤੂੰ ਕਹਿ ਰਹੀ ਐ ਤੂੰ ਮੈਂ ਤੇਰੇ ਕਰਕੇ ਨਾ ਆ ਚ ਗੱਲ ਕਰਕੇ ਆ ਜਾਂਦੀ ਆ ਆਰ ਫੇਰ ਮੈਨੂੰ ਨਾ ਆਗ ਹੋ ਰਹਾ ਯਾਰ ਵੀ ਨਾ ਮੈਂ ਇਕੱਲੀ ਹੋਵਾਂਗੀ।
ਪਤਾ ਇਹਨੂੰ ਕੋਮਲ ਹੋਰਾ ਨੂੰ ਸਾਰਿਆਂ ਨੂੰ ਫੜ ਲੈ ਹਿੰਦੀ ਚ।
ਏ ਜੇ ਨਾ ਪੜਦੀ ਨੀ ਐ ਕਹਿ ਹੀ ਬਹੁਤ। ਕਹਿ ਰੀ ਬਹੁਤ ਔਖੇ ਜੋ ਆਪਾਂ ਇਸ ਕੋਲਜ ਤੋਂ ਨਿਕਲੇ ਆ ਤੂੰ ਫਿਰ ਏਦੀ ਕੋਲਜ ਵਾੜ ਰਹੀ ਐ ਸਾਨੂੰ।
ਨਹੀਂ ਉਹ ਤਾਂ ਗੱਲ ਹੈਗੀ ਐ ਤੂੰ ਇੰਜ ਕਰ ਤੂੰ ਨਾ ਪੈਲਾਂ ਵਿਸ਼ਾਲ ਨਾਲ ਗੱਲ ਕਰ ਵਿਸ਼ਾਲ ਕੀ ਕਹਿੰਦਾ ਨਾ ਉਹਦੀ ਉਹਨੂੰ ਪੈਲਾਂ ਪੁੱਛ ਸਾਰਾ ਕੁਛ
ਪਤਾ ਕੀ ਮਹਿਕ ਵੀ ਨਾ ਮੈਨੂੰ ਨਾ ਰੋਜ ਇਹੀ ਗੱਲ ਕਹਿ ਰਹੀ ਆ ਵੀ ਤੂੰ ਆਏਗਾ ਤੂੰ। ਵੀ ਅਗਰ ਮੈਂ ਜਹਾ ਐਡਮੀਿਸ਼ਨ ਲੈਣਾ ਨਾ ਵਹਾ ਮਹਿਕ ਲਵੇਗੀ।
ਤੇ ਫਿਰ ਆਹ ਆਰਿਆ ਗਰਲਸ ਯਾਰ ਆਪਾਂ ਜਿੱਦਾਂ ਵੇਖੀਏ ਨਾ ਅਗਰ ਆਰਿਆ ਗਰਲਸ।
ਤੂੰ ਨੀ ਕਰ ਸਕਦੀ ਪ੍ਰਭ ਆਰਿਆ ਗਰਲਸ 'ਚ।
ਮੇਰੀ ਨਾ ਪੰਜਾਬੀ ਚੋਂ ਨਹੀਂ ਹੈਗੀ ਨਾ ਹੀ ਹਿੰਦੀ ਨੀ ਹੈਗੀ ਸੀ ਪਤਾ ਕੀ ਗੱਲ ਐ ਆਪਣੇ ਜਿਹੜਾ ਕੋਲੇਜ ਐ ਨਾ ਆਰੀਆ ਗਰਲ ਕੋਲਜ। ਉਹ ਨਾ ਵਧੀਆ ਉਥੇ ਨਾ ਸਟੱਡੀ ਹੁੰਦੀ ਪਰ ਜਿਹੜੇ ਦੂਜੇ ਕੋਲਜ ਹੈਗੇ ਨਾ। ਸਟੱਡੀ ਨੀ ਹੁੰਦੀ। ਚੱਕਰ ਆ ਪੈਂਦਾ।
ਸਹੀ ਗੱਲ ਆ ਯਾਰ ਪਤਾ ਹੁਣ ਸਾਨੂੰ ਇਸ ਕੋਲਜ ਦਾ ਹਿਸਾਬ ਵੀ ਹੋ ਗਿਆ ਕਦੋਂ ਅਸਾਈਨਮੈਂਟ ਕਦੇ ਫੀਸ ਵਗੈਰਾ ਔਰ ਮਤਲਬ ਕੁਛ ਸਭ ਕੁਛ ਹਿਸਾਬ ਵੀ ਹੋ ਗਿਆ ਸਾਡਾ
ਉਹ ਤਾਂ ਗੱਲ ਹੈਗੀ ਪਤਾ ਕੀ ਚੱਕਰ ਪੈਂਦਾ ਏ ਰੀਆਂ ਦਾ ਚੱਕਰ ਪੈਂਦਾ ਏ। ਅਗਰ ਐਮਏ 'ਚ ਐਡਮਿਸ਼ਨ ਇੱਥੇ ਲੈਣ ਆ ਉਹ ਫਿਰ ਹੀ ਰੀਆਂ ਦਾ ਚੱਕਰ ਪੈ ਜਾਣਾ ਏ।
ਹੂੰ ਏ ਗੱਲ ਤੋਂ ਸਹੀ ਐ ਯਾਰ।
ਆਹ ਪੰਗਾ ਆ ਮੈਂ ਤਾਂ ਹੀ ਤੈਨੂੰ ਕਿਹਾ ਇਹ ਤੂੰ ਨਾ ਪਹਿਲਾਂ ਵਿਸ਼ਾਲ ਨਾਲ ਗੱਲ